ਹਾਂਜੀ-ਹਾਂਜੀ
ਠੀਕ ਹੈ-ਠੀਕ ਹੈ, ਹੋਰ ਘਰ ਪਰਿਵਾਰ ਸਭ ਵਧੀਆ?
ਬਹੁਤ ਵਧੀਆ, ਬਾਕੀ ਅਜ ਕਿੱਦਾਂ ਯਾਦ ਕੀਤਾ?
ਬਸ ਮੈਂ ਨਾ ਫ ਫਰੀ ਬੈਠੀ ਸੀ ਹੁਣੇ ਮੈਂ ਆਪਣਾ ਕੰਮ ਖ਼ਤਮ ਕੀਤਾ ਮੈਂ ਕਿਹਾ ਚਲੋ ਤੁਹਾਨੂੰ ਹਨਾ ਫੋਨ ਕਰਨੀ ਹੈ ਕਿੰਨੇ ਦਿਨ ਕਾਫੀ ਦਿਨ ਹੋ ਗੇ ਗੱਲ ਨੀ ਹੋਈ ਹਨਾ। ਤੇ ਬਸ ਮੈਂ ਓਹੀ ਡਿਸਕਸ ਕਰਨਾ ਸੀ ਇੱਕ ਗੱਲ ਤੁਹਾਡੇ ਨਾਲ ਕਿ ਨਾ ਫਸਟ ਫੂਡ ਆ ਜ ਦੇ ਟਾਈਮ ਤੇ ਨਾ ਬਹੁਤ ਮਤਲਬ ਚੱਲ ਰਿਹਾ ਹੋ ਹਨਾ, ਘਰ ਦੇ ਮਤਲਬ ਬ ਚੇ ਕੀ ਹੈ ਨਾ ਰੋਟੀ ਘੱਟ ਖਾਂਦੇ ਨੇ ਫਾਸਟ ਫੂਡ ਜਾਦਾ ਖਾਂਦੇ ਨੇ। ਮੈਂ ਤੁਹਾਡੇ ਕੋ ਪੁੱਛਣਾ ਸੀ ਕਿ, ਫਾਸਟ-ਫੂਡ ਔਰ ਹੋਮ ਮੇਡ ਫੂਡ 'ਚ, ਅਗਰ ਤੁਹਾਨੂੰ ਕੋਈ ਚੀਜ਼ ਚੂਜ਼ ਕਰਨੀ ਹੋਵੇਗੀ ਤੇ ਤੁਸੀਂ ਕੀ? ਕੀ ਚੂਜ ਕਰਨਾ ਚਾਹੋਗੇ? ਕਿਹੜੀ ਚੀਜ਼ ਜ਼ਿਆਦਾ ਬੈਟਰ ਹੈਗੀ ਏ?
ਅ ਹੋਮ ਮੇਡ ਫੂਡ ਜ਼ਿਆਦਾ ਚੂਜ਼ ਕਰਨਾ ਚਾਹਵਾਂਗੀ, ਕਿਉਂਕਿ ਉਹਦੇ ਵਿੱਚ ਐ ਹੁੰਦਾ ਐ ਕੀ ਅਸੀਂ ਖੁਦ ਬਨਾਂਨੇ ਆ ਹਨਾ, ਔਰ ਅਸੀਂ ਜੋ ਮਾਰਕੀਟ ਦੇ ਅ ਓਇਲ ਵਗੈਰਾ ਗੰਦਾ ਓਇਲ ਹੁੰਦਾ ਉਹਦੇ ਵਿੱਚ ਹਨਾ, ਔਰ ਉਹ ਤਿੰਨ-ਚਾਰ ਦਿਨ ਤੱਕ ਚੇਂਜ-ਚੇਂਜ ਵੀ ਨੀ ਕਰਦੇ ਹਨਾ। ਬਟ ਜੋ ਹੋਮ ਮੇਡ ਅਸੀਂ ਇੱਕ ਵਾਰੀ ਬਨਾਂਨੇ ਆ, ਫਿਰ ਅਸੀਂ ਉਹ ਤੇਲ ਮੇਬੀ ਦੁਬਾਰਾ ਯੂਜ਼ ਨੀ ਕਰਦੇ ਉਹ ਫਾਸਟ-ਫੂਡ ਵਿੱਚ ਹਾਂ, ਔਰ ਇਹਦੇ ਵਿੱਚ ਅਸੀਂ ਘੱਟ ਸ਼ੂਗਰ ਡਾਲਦੇ ਆ, ਆਪਣੇ ਅਕੋਡਿੰਗ ਜੋ ਅਸੀਂ ਜੋ ਸਾਡੇ ਲਈ ਬੈਸਟ ਐ, ਕਈ ਲੋਕ ਉਹਨਾਂ ਨੂੰ ਸ਼ੂਗਰ ਹੁੰਦਾ ਹਨਾ। ਉਹ ਅ ਕੋਈ, ਜੋ ਮਾਰਕੀਟ 'ਚ ਬਹੁਤ ਸਾਰੇ ਸ਼ੂਗਰ ਸਿੱਧਾਂ ਮਿਲਦੀਆਂ, ਜੋ ਬੈਸਟ ਐ ਸ਼ੂਗਰ ਵਾਲੇ ਪਰਸਸ ਲ‌ਈ, ਉਹ ਵੀ ਡਾਲ ਸਕਦੇ ਆ ਅਸੀਂ। ਮਤਲਬ ਆਪਣੇ ਅਕੋਡਿੰਗ ਅਸੀਂ, ਉਹ ਚੀਜ਼ ਬਣਾ ਸਕਦੇ ਆ ਜਿਹਦੇ ਵਿੱਚ ਹਰ ਚੀਜ਼ ਘੱਟ ਹੋਵੇ, ਮਤਲਬ ਮਿਰਚਾਂ ਘੱਟ ਹੋਣ ਹਨਾ ਕਿਉਂਕਿ, ਹਰ ਕੋਈ ਮਿਰਚ ਵਾਲੀ ਚੀਜ਼ਾਂ ਨਹੀਂ ਖਾਂਦਾ ਹੈਗਾ, ਹਨਾ।
ਬਿਲਕੁਲ, ਐਹ ਤੇ ਹੈ ਈ, ਅਗਰ ਮੈਂ ਫਾਸਟ ਸਟ ਫੂਡ ਦੀ ਤੁਹਾਡੇ ਸ ਅਗੇ ਗੱਲ ਕਰਾਂ ਹੈਨਾ, ਫਾਸਟ-ਫੂਡ ਵਧੀਆ ਹੁੰਦਾ ਕਈ ਲੋਕਾਂ ਦਾ ਕਈ ਲੋਕ ਮਤਲਬ ਬੈਡ ਕੁਆਲਿਟੀ ਵੀ ਯੂਜ ਕਰ ਦੇ ਨੇ ਹਨਾ। ਫੋਰ ਐਗਜਾਮਪਲ ਤੁਸੀਂ ਰੋਡ ਸਾਈਡ ਦੇਖਿਆ ਹੋਣਾ ਹਨਾ ਕੀ ਬਹੁਤ ਸਾਰੇ ਲੋਕ ਸਮੋਸੇ, ਛੋਲੇ-ਭਟੂਰੇ, ਭਟੂਰੇ ਤਲਦੇ ਨੇ, ਪੂੜੀਆਂ ਤਲਦੇ ਨੇ ਕਚੋਰੀਆਂ ਤਲਦੇ ਨੇ ਹੈਨਾ, ਉੱਥੇ ਈ ਤੁਸੀਂ ਵੇਖਿਆ ਹੋਣਾ ਕਿ ਬਹੁਤ ਮਤਲਬ ਨਾ ਟ੍ਰੈਫਿਕ ਵਗੈਰਾ ਵੀ ਹੁੰਦਾ ਵੇ, ਏਅਰ ਪਲੂਸ਼ਨ ਤੁਹਾਨੂੰ ਪਤਾ ਈ ਐ ਅੱਜ ਦੇ ਟਾਈਮ ਤੇ ਕਿੰਨਾ ਵੱਧ ਰਿਹਾ ਵੇ, ਹੈਨਾ। ਉਹੀ ਜੋ, ਤੂਲ ਮਿੱਟ ਟੀ ਵਗੈਰਾ ਹੁੰਦੀ ਏ ਨਾ, ਉਹੀ ਕੜਾਈ ਜਾਂਦੀ, ਔਰ ਉਹੀ ਆਪਾਂ ਖਾ ਲੈਂਨੇ ਜਾ ਕੇ ਰਸ ਤੇ ਕਿਉਂਕਿ ਅਗਰ ਟਰੈਵਲ ਵਗੈਰਾ ਕਰ ਰਿਹਾ ਬੰਦਾ ਤੇ ਘਰ ਤੋਂ ਤਾਂ ਕੀ-ਕੀ ਹੀ ਲੈ ਕੇ ਜਾਏਗਾ, ਉਹਦੀ ਮਜਬੂਰੀ ਹੋ ਜਾਏਗੀ ਫਾਸਟ-ਫੂਡ ਖ਼ਾਨਾ ਹਨਾ, ਵੈਸੇ ਲੋਕ ਖ਼ਾਨਾ ਨੀ ਤੇ ਇੱਕ ਮਜਬੂਰੀ ਹੁੰਦੀ ਏ, ਉਹ ਕਹਿੰਦੇ ਨੇ ਪਾਪੀ ਪੇਟ ਦਾ ਸਵਾਲ ਜੇ ਤੇ ਖਾਣਾ ਪੈਂਦਾ ਵੈ, ਬਟ ਉਹ ਨਾ ਸਾਡੀ ਹੈਲਥ ਲਈ ਨਾ ਬਹੁਤ ਹੀ ਮਤਲਬ, ਬਹੁਤ ਜਿਆਦਾ ਮਤਲਬ ਓ ਹੈ ਫੁੱਲ ਨੀ ਹੋਂਦਾ, ਉਹ ਸਾਡੀ ਬੋਡੀ ਲੀ ਖ ਖ਼ਤਰਨਾਕ ਈ ਹੁੰਦਾ ਇੱਕ ਤਰ੍ਹਾਂ ਨਾਲ ਨਾ, ਬਟ ਐਹ ਵੇ ਕਿ ਖਾਣਾ ਪੈਂਦਾ ਕਈ ਵਾਰੀ ਨਾ, ਬਟ ਕਈ ਜਿਹੜੇ ਲੋਕ ਹੁੰਦੇ ਨੇ ਨਾ ਉਹ ਰੈਸਟੋਰੈਂਟ ਦੇ ਅੰਦਰ ਬਣਾਂਦੇ ਨੇ, ਹੁਣ ਕਈ ਅੰਦਰ ਤੇ ਬਣਾਂਦੇ ਨਹੀਂ ਕਈ ਮੈਂ ਸਾਰਿਆਂ ਦੀ ਗੱਲ ਨੀ ਕਰਦੀ ਵੀ, ਕਈ ਅੰਦਰ ਬਣਾਂਦੇ ਨੇ, ਹੁਣੇ ਮੈਂ ਪਿੱਛੇ ਹੀ ਇੱਕ ਇੱਕ ਨਾ ਰੀਲ ਵੇਖੀ ਸੀ, ਇੱਕ ਨਾ ਚਾਟ 'ਚ ਸਟੋਰ 'ਚ ਨਾ, ਇੱਕ ਮੁੰਡੇ ਦੀ ਚਾਟ 'ਚ ਨਾ, ਛਿਪਕਲੀ ਮਰੀ ਹੋਈ ਪਾਈ ਗਈ ਏ। ਤੇ ਇੱਕ ਬਹੁਤ ਵਧੀਆ ਰੈਸਟੋਰੈਂਟ, ਮਤਲਬ ਕੁਆਲਿਟੀ ਵਾਈਜ਼ ਵੀ ਅਗਰ ਵੇਖਾ ਜਾਏ ਨਾ ਤੇ ਹੋਮ ਮੇਡ ਫੂਡ ਨਾ ਬਹੁਤ ਵਧੀਆ ਹੈਗਾ ਤੇ ਅਸੀਂ ਮਤਲਬ ਆਪਣੇ ਸਾਨੂੰ ਨੀ ਪਤਾ ਸਾਹਮਣੇ ਵਾਲਾ ਕਿਵੇਂ ਬਣਾ ਰਿਹਾ, ਕਿਵੇਂ ਨਹੀਂ ਬਣਾ ਰਿਹਾ ਵੇ, ਹੁਣ ਮੈਂ ਪਿੱਛੇ ਆਪਣਾ ਟ੍ਰੈਵਲ ਕਰ ਰਹੀ ਸੀ ਟ੍ਰੇਨ 'ਚ ਤੇ ਮੈਂ ਬਹੁਤ ਸਾਰੇ ਨਿਊਜਾਂ ਦੇਖ ਖੀਆ, ਕਿ ਟ੍ਰੇਨ ਵਿੱਚ ਨਾ ਜਿਹੜੀ ਚਾਹ ਮਿਲਦੀ ਏ ਨਾ, ਉਹ ਟੋਇਲੇਟ ਮਤਲਬ ਟੋਇਲੇਟ ਦੇ ਪਾਣੀ ਜਿਹੜਾ ਟ੍ਰੇਨ ਵਿੱਚ ਵਾਸ਼ਰੂਮ ਹੁੰਦਾ ਨਾ ਉਹਦੇ ਪਾਣੀ ਨਾਲ ਬਣਾਉਂਦੇ ਨੇ ਹੁਣ ਇਹ ਨੀ ਪਤਾ ਉੱਥੇ ਜਿਹੜਾ ਖਾਣਾ ਮਿਲਦਾ ਉਹ ਕਿਵੇਂ ਬਣਾਏ ਜਾਂਦੇ ਕਈ ਵਾਰੀ ਚੂਹਾ ਮਿਲਦਾ ਹੈ ਕਈ ਵਾਰੀ ਕੁਛ ਮਿਲਦਾ ਕਈ ਵਾਰ ਕੁਛ ਮਿਲਦਾ ਮਤਲਬ ਅਗਰ ਫਾਸਟ ਫੂਡ ਤੁਸੀਂ ਮਾਰਕੀਟ ਵਿੱਚ ਕਿੱਧਰ ਵੀ ਖਾ ਰਹੇ ਹੋ ਨਾ ਤੇ ਸੋਚ ਸਮਝ ਕੇ ਹੀ ਖਾਓ। ਅਗਰ ਤੁਸੀਂ ਖਾ ਰਹੇ ਹੋ ਤਾਂ ਤੁਹਾਡੀ ਨਿਗਰਾਨੀ ਚ ਉਹ ਬਣਨਾ ਚਾਹੀਦਾ ਤਾਂ ਤੁਸੀ ਤੇ ਖਾਓ ਅਦਰਵਾਇਜ਼ ਨਿਗਰਾਨੀ ' ਨਹੀਂ ਹੈ ਤੇ ਪਹਿਲੇ ਉਹਨੂੰ ਚੈੱਕ ਕਰੋ ਕਿ ਉਹਦੇ ' ਕੁਛ ਹੈ ਤੇ ਨੀ ਐ ਨਾ ਹੋਵੇ ਫਿਰ ਬਾਅਦ ਚ ਫੇਰ ਸੌ ਕਿੰਨੇ ਪੈਸੇ ਲੱਗ ਜਾਂਦੇ ਨੇ ਹੋਸਪਿਟਲਾਂ ਤੁਹਾਨੂੰ ਤੇ ਪਤਾ ਹੀ ਹੈ ਹੋਸਪਿਟਲ ਵਾਲੇ ਨਿਚੋੜ ਕੇ ਰੱਖ ਦਿੰਦੇ ਨੇ ਹੋਮਮੇਡ ਫੂਡ ਬਹੁਤ ਵਧੀਆ ਹੈਗਾ ਜੋ ਮਰਜ਼ੀ ਬਣਾ ਲਓ ਘਰ ਚ ਤੁਸੀਂ ਯੂਟਿਊਬ ਤੇ ਦੇਖ ਸਮੋਸੇ ਬਣਾ ਲਓ ਛੋਲੇ ਭਟੂਰੇ ਬਣਾ ਲਓ ਹੈਨਾ ਪੈਟੀਜ਼ ਬਣਾ ਲਓ ਓਵਨ ਵਗੈਰਾ ਹਰ ਚੀਜ਼ ਤੁਸੀਂ ਆਪਣੇ ਘਰ ਬਣਾ ਕੇ ਰੱਖ ਲਓ। ਤੁਹਾਡੇ ਅਗਰ ਬੱਚੇ ਮੰਗਦੇ ਨੇ ਕੁਛ ਵੀ ਤੁਸੀਂ ਯੂਟਿਊਬ ਤੋਂ ਬਣਾ ਕੇ ਪੁੱਛ ਸਕਦੇ ਹੋ ਹਰ ਚੀਜ਼ ਮਿਲ ਜਾਂਦੀ ਯੂਟਿਊਬ ਤੇ
ਫੈਮਲੀ ਫੰਕਸ਼ਨ ਵੀ ਹੈਗਾ ਹੈ ਤਾਂ ਵੀ ਬਣਾ ਸਕਦੇ ਹ ਹਨਾ ਔਰ ਅੱਛੇ ਤਰੀਕੇ ਨਾਲ ਵੀ ਇਹਨੂੰ ਕਰ ਸਕਦੇ ਹਾਂ ਖਾ ਸਕਦੇ ਹਾਂ। ਤੇ ਮਨੀ
ਹਾਂ ਅਗਰ ਫੈਮਲੀ ਫੰਕਸ਼ਨ ਹੁੰਦਾ ਕਈ ਲੋਕਾਂ ਦੇ ਨਾ ਉਹ ਔਡਰ ਕਰ ਲੈਂਦੇ ਨੇ ਬਾਹਰੋਂ ਦੀ ਵੀ ਤੁਸੀਂ ਹਲਵਾਈ ਆਪਣੇ ਘਰ ਹੀ ਰੱਖ ਲਓ ਤੁਸੀਂ ਉਹਦੇ ਕੋਲ ਪੁੱਛ ਕੇ ਬਣਾ ਲਓ ਅਗਰ ਵੱਡਾ ਫੰਕਸ਼ਨ ਕਰ ਅਗਰ ਛੋਟਾ ਹੈ ਤੇ
ਬ
ਤੁਸੀਂ ਖੁਦ ਪ੍ਰੀਪੇਅਰ ਕਰ ਲਓ।
ਹਾਂ ਬਟ ਕਈ ਲੋਕ ਇਹ ਸੋਚਦੇ ਹੈ ਕਿ ਫਾਸਟ ਫੂਡ ਅਸੀਂ ਬਾਹਰੋਂ ਹੀ ਲੈ ਲੈਂਦੇ ਹਾਂ ਸਾਰਾ ਟਾਈਮ ਬਚ ਜਾਏਗਾ ਕਈ ਵਾਰ ਕਈ ਲੋਕ ਕਈ ਜੋਬ ਵਗੈਰਾ ਕਰਦੇ ਆ ਹਨਾ
ਹਾਂ ਅਗਰ ਲੈ ਰਹੇ ਹੋ ਤੇ ਉਹ ਅਗਰ ਤੁਹਾਡੇ ਘਰ ਆ ਰਿਹਾ ਤੇ ਉਹਨੂੰ ਤੁਸੀਂ ਪਹਿਲੇ ਪ੍ਰੋਪਰ ਚੈੱਕ ਕਰੋ ਕਿ ਉਹਦੇ ਕੁਛ ਹੈ ਤੇ ਨੀ ਤੁ ਕੁਛ ਨੀ ਪਤਾ ਜਿੰਨੇ ਬਣਾਇਆ ਵੇ। ਕਿਆ ਕੁਛ ਉਹਦੇ ਤੋਂ ਕੁਛ ਗ਼ਲਤੀ ਨਾ ਹੋ ਗਈ ਹੋਵੇ ਹਨਾ ਕਈ ਵਾਰ ਨੂਣ ਮਿਰਚ ਜ਼ਿਆਦਾ ਹੋ ਜਾਂਦਾ ਵੇ ਜਾਂ ਕਈ ਵਾਰੀ ਬਹੁਤ ਸਾਰੀ ਚੀਜ਼ਾਂ ਹੋ ਜਾਂਦੀਆਂ ਨੇ ਐਸੀਆਂ ਹਨਾ।
ਹਾਂ ਹਾਂ
ਕਈ ਵਾਰ ਲੋਕਾਂ ਦਾ ਪੇਟ ਖ਼ਰਾਬ ਹੋ ਜਾਂਦਾ ਵੇ ਤੇ ਮੈਂ ਤੇ ਹੋਮਮੇਡ ਫੂਡ ਹੀ ਵਧੀਆ। ਕਰਾਂਗੇ ਇੱਕ ਤੇ ਕੀ ਹੈ ਨਾ ਸਪਾਈਸ ਲੈਵਲ ਨਾ ਬਹੁਤ ਮਤਲਬ ਉਹ ਮਸਾਲੇ ਮਸੂਲੇ ਬਹੁਤ ਪਾਉਂਦੇ ਨੇ ਫਾਸਟ ਫੂਡ ਗੁਡ ਵਾਲੇ ਜਿਹੜੇ ਰੈਸਟੋਰੈਂਟ ਤੋਂ ਅਸੀਂ ਔਡਰ ਕਰਦੇ ਹਾਂ ਅਸੀਂ ਖਾਣਾ ਹਨਾ। ਹੋਮਮੇਡ ਫੂਡ ਬਹੁਤ ਵਧੀਆ ਹੈਗਾ ਲਾਈਟ ਹੁੰਦਾ ਵੇ ਤੁਸੀਂ ਹਰ ਚੀਜ਼ ਆਪਣੇ ਘਰ ਬਣਾ ਸਕਦੇ ਹੋ। ਔਰ ਹੈਲਥੀ ਹੁੰਦੀ ਏ ਅਗਰ ਤੁਸੀਂ ਓਇਲ ਨਹੀਂ ਡਾਲਣਾ ਤੇ ਬਿਨਾਂ ਓਇਲ ਤੋਂ ਵੀ ਸਬਜ਼ੀ ਬਣ ਜਾਂਦੀ ਘੱਟ ਓਇਲ ਵੀ ਡਾਲ ਕੇ ਤੁਸੀਂ ਕਰ ਸਕਦੇ ਹੋ ਕਿਉਂਕਿ ਅੱਜ ਕੱਲ ਨਾ ਲੋਕ ਹੈਲਥ ਨੂੰ ਲੈ ਕੇ ਬਹੁਤ ਅਵੇਅਰ ਹੋ ਰਹੇ ਨੇ। ਹਨਾ ਜੰਕ ਫੂਡ ਫਾਸਟ ਫੂਡ ਨਾ ਲੋਕ ਬਹੁਤ ਘੱਟ ਮਤਲਬ ਘੱਟ ਕਰ ਰਹੇ ਨੇ। ਘਰ ਬਣਾਉਣਾ ਜ਼ਿਆਦਾ ਪ੍ਰੈਫਰ ਕਰ ਰਹੇ ਨੇ ਕਿ ਹੋਮਮੇਡ ਫੂਡ ਨਾ ਬਹੁਤ ਵਧੀਆ ਹਰ ਚੀਜ਼ ਤੁਸੀਂ ਪਾਣੀ ਪੂਰੀ ਵੀ ਘਰ ਬਣਾ ਸਕਦੇ ਹੋ ਟਿ ਟਿੱਕੀ ਵੀ ਘਰ ਬਣਾ ਸਕਦੇ ਹੋ ਬਰਗਰ ਵੀ ਘਰ ਬਣਾ ਸਕਦੇ ਹੋ ਸਮੋਸੇ ਵੀ ਘਰ ਤਾਲ ਸਕਦੇ ਹੋ।
ਬਿਲਕੁਲ, ਅਗਰ ਕੋਈ ਪ੍ਰੋਬਲਮ ਸਾਨੂੰ ਮਤਲਬ ਅਗਰ ਅਸੀ ਜਿੱਦਾਂ ਫਾਸਪੂਡ ਖਾ ਰਹੇ ਪ੍ਰੋਬਲਮ ਤਾਂ ਹੁੰਦੀ ਹੀ ਹੈ ਨਾ ਦਿੱਕਤੀ ਆਉਂਦੀ ਹੈ ਬਟ ਉਹਦੇ ਨਾਲ ਅਸੀਂ ਬਚ ਸਕਦਾ ਅਗਰ ਅਸੀਂ ਘਰ ਬਣਾ ਰਹੇ। ਰਿ ਮਤਲਬ ਘੱਟ ਹੋ ਸਕਦੀ ਆ ਪ੍ਰੋਬਲਮ ਜੋ ਆਉਣ ਵਾਲੇ ਟਾਈਮ ਵਿੱਚ ਹੋਗੀ ਅਸੀਂ ਬਾਹਰ ਦਾ ਘੱਟ ਖਾ ਕੇ ਘਰੇ ਬਣਾ ਰਹੇ।
ਹਾਂ, ਬਰਫ਼ੀ ਤੱਕ ਮਤਲਬ ਹਲਵਾਈ ਵਾਲੀ ਚੀਜ਼ਾਂ ਤੁਸੀਂ ਘਰ ਬਣਾ ਸਕਦੇ ਹੋ ਬਰਫ਼ੀ, ਰਸਗੁੱਲੇ ਵਗੈਰਾ। ਮੱਠੀਆਂ- ਮੁੱਠੀਆਂ ਨਾ ਯੂਟਿਊਬ ਤੋਂ ਦੇਖ ਕੇ ਤੁਸੀਂ ਈਜ਼ਲੀ ਬਣਾ ਸਕਦੇ ਹੋ ਘਰ ਬੈਠ ਕੇ। ਹੈਨਾ ਆਪ ਖਾਓ ਆਪਣੀ ਫੈਮਲੀ ਨੂੰ ਖਵਾਓ, ਬੱਚਿਆਂ ਨੂੰ ਖਵਾਓ ਡੋਕਲਾ ਬਣਾ ਸਕਦੇ ਹੋ ਇਡਲੀ ਸਬਰ ਬਣਾ ਸਕਦੇ ਹੋ। ਹਰ ਚੀਜ਼ ਤਾਂ ਹੀ ਬਣਾ ਸਕਦੇ ਹੋ ਅਗਰ ਤੁਹਾਡੇ ਕੋਲ ਨਾ ਪ੍ਰੋਪਰ ਯੂਟੈਂਸਿਲ ਹੈਗੇ ਨੇ ਮਤਲਬ ਮਤਲਬ ਬਰਤਨ-ਬੁਰਤਨ ਸਾਰੇ ਹੈਗੇ ਨੇ ਲਰੇਡੀ ਉਹ ਨਾ ਸਾਰੇ ਔਨਲਾਈਨ ਵੀ ਮਿਲ ਜਾਂਦੇ ਨੇ ਬਰਤ
ਬਿਲਕੁਲ, ਔਰ ਇਹਨਾਂਆ ਕਿ ਅਸੀਂ ਫਰੈਸ਼ ਇੰਗਰੀਡੀਐਟ ਵੀ ਡਲੇਗਾ ਇਹਦੇ ਵਿੱਚ ਨਾ ਕਈ ਵਾਰੀ ਕਿਆ ਉਂਦਾ ਜੋ ਬਾਹਰ ਮਾਰਕੀਟ ਦੇ ਲੋਕ ਪਾਉਂਦੇ ਹੈ ਨਾ ਸਬਜ਼ੀ ਵਗੈਰਾ ਉਹ ਪਤਾ ਨੀ ਕਾਦੀ ਪਹੀ ਹੁੰਦੀ ਆ ਉਹਦੇ ਵਿੱਚ ਹੀ ਪਾ ਦਿੰਦੇ ਆ। ਬਟ-ਬਟ ਅਗਰ ਅਸੀ ਘਰੇ ਬਣਾ ਰਹੇ ਹਾਂ ਕੋਈ ਸਮਾਨ ਹੈਨਾ ਅਸੀਂ ਫਰੈਸ਼ ਲੈ ਕੇ ਆਵਾਂਗੇ ਹਰ ਇੱਕ ਚੀਜ਼ ਫਰੈਸ਼ ਲੈ ਕੇ ਆਵਾਂਗੇ ਤਾਂ ਉਹ ਬੈਸਟ ਵੀ ਬਣਦੀ ਹੈ ਮਤਲਬ ਸਵਾਦ ਹੀ ਅਲੱਗ ਹੁੰਦਾ ਉਹਦਾ ਨਾ।
ਬਿਲਕੁਲ, ਟੇਸਟ ਵਿੱਚ ਕੀ ਹੈ ਨਾ ਬਾਹਰ ਦੀ ਚੀਜ਼ਾਂ ਸਾਨੂੰ ਨੀ ਪਤਾ ਕਦੋਂ ਦੀ ਬਣੀ ਹੋਈ ਕਦੋਂ ਨੀ ਬੱਣੀ, ਜਿਵੇੰ ਮੰਨ ਲਓ ਹੈਨਾ ਬਾਹਰ ਲੋਕ ਪਕੌੜੇ ਖਾਂਦੇ ਨੇ ਜਾਂ ਸਪੈਟਿਸ ਵਗੈਰਾ ਖਾਂਦੇ ਨੇ ਕਈ ਵਾਰ ਨਾ ਸਾਨੂੰ ਐਵੇਂ ਲੱਗਦਾ ਬਹੀ ਹੈਗੀ ਏ ਕਿੰਨੇ ਦਿਨ ਪੁਰਾਣੀਆਂ ਹੁਦੀਆਂ ਨੇ ਹੈਨ ਨਾ ਤੇ ਉਹ ਸਾਡੀ ਨਾ ਪੇਟ ਜਾ ਕੇ ਨਾ ਉਹ ਗੜਬੜ ਜਿਹੀ ਕਰਦੇ ਨੇ ਗੈਸ ਐਸੀਲਿਟੀ ਵਗੈਰਾ ਕਰਦੇ ਨੇ ਲੂਜ ਮੋਸ਼ਨ ਲੱਗ ਜਾਂਦੇ ਨੇ। ਘਰ ਤੁਸੀਂ ਬਣਾਓ ਤਾਜ਼ੀ ਬਣਾ ਕੇ ਰੱਖ ਲਓ ਹੈਨਾ।
ਤਾਜ਼ੀ ਖਾ ਲੋਓ ਸਹੀ ਗੱਲ ਹੈ, ਮਤਲਬ ਟੇਸਟ ਵੀ ਅਲੱਗ ਹੁੰਦਾ। ਚੀਜ਼ ਦਾ ਨਾ ਹਾਂ, ਸਹੀ ਗੱਲ ਹੈਲਥ ਵੀ ਸਹੀ ਰਹਿੰਦੀ ਉਹ ਟੇਸਟ ਵੀ ਬਹੁਤ ਅਲੱਗ ਹੁੰਦਾ।
ਬਿਲਕੁਲ, ਬਾਹਰ ਮਤਲਬ ਐਵੇ ਨਾ ਕਿ ਬਹੁਤ ਸਾਰਾ ਮਤਲਬ ਨਾ ਉਹ ਲਗਾਉਂਦੇ ਨੇ ਕੋਰਨ ਫਲਾਵਰ ਲਗਾਉਂਦੇ ਨੇ ਮੈ ਦਾ ਮੁੱਦਾ ਲਗਾਉਂਦੇ ਨੇ ਉਹ ਪੇਟ ਹੀ ਖ਼ਰਾਬ ਕਰਦਾ ਬੱਚਿਆਂ ਦਾ ਨਾ।
ਤੇ ਵਾਈਟ ਚੀਜ਼ਾਂ ਤੇ ਵੈਸੇ ਵੀ ਨੁਕਸਾਨਦਾਇਕ ਹੀ ਹੈ ਸਾਡੀ ਬੋਡੀ ਲਈ।
ਬਿਲਕੁਲ, ਸੈਲਡ ਬਣਾ ਕੇ ਖਾ ਸਕਦੇ ਹਾਂ ਹੈਲਥੀ ਹੈਨਾ ਹੈਲਥ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਇਹ, ਸ਼ੇਕ ਬਣਾ ਸਕਦੇ ਹੋ ਤੁਸੀਂ ਘਰ ਜੂਸ ਬਣਾ ਕੇ ਪੀ ਸਕਦੇ ਹੋ ਤੁਸੀਂ ਯੂਟਿਊਬ ਤੋਂ ਹਰ ਤੁਸੀਂ ਚੀਜ਼ ਦੇਖ ਸਕਦੇ ਹੋ। ਹੋਮ ਮੇਡ ਵਿੱਚ ਤੁਸੀਂ ਕੀ-ਕੀ ਬਣਾਣਾ ਬਟ ਉਹਦੇ ਲਈ ਤੁਹਾਡੇ ਕੋਲ ਨਾ ਹੈਨਾ ਸਾਰੀ ਪ੍ਰੋਪਰ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਹਰ ਚੀਜ਼ ਤੁਹਾਡੇ ਕੋਲ ਪ੍ਰੋਪਰ ਬਰਤਨ ਹੋਣੇ ਚਾਹੀਦੇ ਨੇ ਬਾਹਰ ਉਹੀ ਚੀਜ਼ ਮੰਨ ਲਓ ਫੋਰ ਇਗਜਾਮਪਲ ਤੁਸੀਂ ਆਪਣੇ ਘਰ ਬੈਠ ਕੇ ਨਾ ਮਤਲਬ ਕੁਛ ਵੀ ਬਣਾਉਣਾ ਬਰਫ਼ੀ ਬਣਾਉਣੀ ਹੈ। ਹੁਣ ਬਾਹਰ ਜਾਓਗੇ ਵੀਹ- ਤਰੀ ਰੁਪਏ ਦਾ ਇੱਕ ਪੀਸ ਮਿਲੇਗਾ ਉਹੀ ਤੁਸੀਂ ਘਰ ਬਣਾ ਲਓ। ਹੈਨਾ ਘਾਰ ਤੁਸੀਂ ਵਧੀਆ ਮਤਲਬ ਹੋ ਸਕਦਾ ਇੱਕ ਵਾਰੀ ਸਹੀ ਨਹੀਂ ਬੰਨੇਗੀ ਦੂਸਰੀ ਤੀਸਰੀ ਵਾਰੀ ਬਣਾ ਲਓ ਤੁਸੀਂ ਵਧੀਆ ਚੀਜ਼ ਹੀ ਬਣਾਓਗੇ ਘਰ ਬਹਿ ਕੇ ਹੈਲਥੀ ਹੋਏਗੀ ਤੁਹਾਡੇ ਲਈ ਹੁਣ ਐਂ ਨੀ ਪਤਾ ਕੀ ਮਾਰਕੀਟ ਵਿੱਚ ਪਤਾ ਨੀ ਕਦੋਂ ਦੀ ਬਣਾਈ ਦੀ ਹੁਣ ਦੀਵਾਲੀ ਆਏਗੀ ਤੁਸੀਂ ਵੇਖਣਾ ਮਿਠਾਈਆਂ ਪਤਾ ਨੀ ਬਹੁਤ ਸਾਰੇ ਨਿਊਜ਼ ਆਉਂਦੀਆਂ ਨੇ ਦੂੱਧ ਮੇ ਮਿਲਾਵਟ ਯੇ ਵੋ ਹੈਨਾ ਦੁਧ ਵੀ ਇਹ ਮਿਲਾਇਆ। ਗਿਆ ਹੈ ਇੰਨੇ ਲੀਟਰ ਦੁੱਧ ਨਕਲੀ ਹੈਗਾ ਸਰਫ ਪਾ- ਪਾ ਕੇ ਦੁੱਧ ਬਨਾਇਆ ਜਾ ਰਿਹਾ ਵੇ।
ਬਿਲਕੁਲ।
ਹੈਨਾ ਖੀਰੇ ਨੂੰ ਰੰਗ ਲਾ ਰਹੇ ਨੇ। ਕਰੇਲੇ ਨੂੰ ਰੰਗ ਲਾ ਰਹੇ, ਨੇ ਅੰਬ ਨੂੰ ਰੰਗ ਲਗਾ ਰਹੇ ਨੇ, ਨਿੰਬੂ ਨੂੰ ਰੰਗ ਲਗਾ ਰਹੇ ਨੇ ਉਹ ਹਰਾ ਹੋ ਰਿਹਾ ਵੇ। ਬਹੁਤ ਸਾਰੀ ਚੀਜ਼ਾਂ ਦੇਖਣ ਨੂੰ ਆ ਰਹੀ ਨਿਊਜ਼ ਹੈਨਾ ਟਾਇਮ ਤੇ ਸੋਸ਼ਲ ਮੀਡੀਆ ਸੱਚਾਈ ਵੀ ਦਿਖਾ ਰਿਹਾ ਬਹੁਤ ਸਾਰੀ ਚੀਜ਼ਾਂ ਜਾਂ ਗ਼ਲਤ ਵੀ ਹੈਗੀ ਇਹਦੇ ਵੀ ਦੋ-ਦੋਨੋ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਹੈਨਾ। ਤੇ ਸੋਸ਼ਲ ਮੀਡੀਆ ਬਹੁਤ ਸਾਰੀ ਸੱਚਾਈਆਂ ਵੀ ਦਿਖਾਦਾ। ਬਹੁਤ ਸਾਰੀ ਚੀਜ਼ਾਂ ਗ਼ਲਤ ਵੀ ਆਉਂਦੀਆਂ ਨੇ ਸਾਡੇ ਉੱਤੇ ਅਸੀਂ ਕੀ ਵੇਖਣਾ ਵੇ। ਹੈਨਾ। ਮੈਂ ਤਾ ਇਹੀਓ ਕਹਾਂਗੀ ਹੋਮਮੇਡ ਫੂਡ ਬਹੁਤ ਬੈਸਟ ਹੈਗਾ ਵੇ। ਹੈਲੋ। ਆਵਾਜ਼ ਆ ਰਹੀ ਤੁਹਾਨੂੰ। ਹੈਲੋ। ਹੈਲੋ।